ਹਾਂਜੀ, ਸਤਿ ਸ਼੍ਰੀ ਅਕਾਲ ਜੀ।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
ਕੀ ਹਾਲ ਏ?
ਹਾਂਜੀ ਠੀਕ ਏ।
ਅੱਛਾ।
ਹੋਰ ਕੀ ਕਰਦੇ ਪਏ ਸੀ?
ਮੈਂ ਬਸ ਛੁੱਟੀਆਂ ਤਾਂ ਬਸ ਖਤਮ ਹੋ ਗਈਆਂ ਬੱਚਿਆਂ ਦੀਆਂ। ਸਕੂਲ ਜਾਣਾ ਕੱਲ ਨੂੰ ਤਿਆਰੀ ਲੱਗੇ ਦੇ ਸੀ।
ਅੱਛਾ-ਅੱਛਾ, ਹਾਂ ਸਕੂਲ ਵੀ ਖੁੱਲ ਗਏ ਨੇ ਛੁੱਟੀਆਂ ਖ਼ਤਮ। ਚਲੋ ਜਿਹੜੀਆਂ ਚਿੜੀਆਂ ਉਡੀਆਂ ਹੋਈਆਂ ਸੀ ਆਪਣੇ ਘੋਸਲਿਆਂ ਚ ਆ ਗਈਆਂ ਨੇ।
ਹਾਂਜੀ-ਹਾਂਜੀ, ਹਾਂਜੀ।
ਚਲੋ
ਹੋਰ ਤੁਸੀਂ ਕੀ ਕਰਦੇ, ਬੜੇ ਦਿਨ ਬਾਅਦ
ਹਾਂ। ਹਾਂ, ਬਸ ਬੈਠੀ ਹੋਈ ਸੀ ਤੇ ਮੈਂ ਕੁਛ ਨੀ ਮੈਂ ਹੁਣੇ ਹੁਣੇ ਮਾਰਕੀਟ ਤੋਂ ਆਈ ਸੀ। ਤੇ ਅਹ ਘਰ ਦੇ ਟਾਵਲ ਵਗੈਰਾ ਸਭ ਖ਼ਰਾਬ ਹੋਏ ਹੋਏ ਸੀ ਬੱਚਿਆਂ ਦੇ ਆਪਣੇ ਵੀ।
ਅੱਛਾ-ਅੱਛਾ।
ਅਲੱਗ-ਅਲੱਗ ਰੱਖਦੇ ਨੇ ਬੱਚੇ ਅੱਜ-ਕੱਲ ਪਹਿਲੇ ਤੇ ਸਾਰਾ ਪਰਿਵਾਰ ਇੱਕ ਟਾਵਲ ਨਾਲ ਹੀ ਪੂੰਜ ਲੈਂਦੇ ਸੀ ਪੀਡੇ ਤੇ ਹੁਣ ਤੇ ਅਲੱਗ-ਅਲੱਗ ਚਾਹੀਦੇ ਨੇ ਜਿੰਨੇ ਮੈਂਬਰ ਓਨੇ ਟਾਵਲ ਅਲੱਗ-ਅਲੱਗ।
ਹਾਂ-ਹਾਂ, ਨ‌ਈ ਸਹੀ ਗੱਲ ਏ। ਸ‌ਈ ਗੱਲ ਏ ਸਾਡੇ ਵੀ ਇੱਥੇ ਇੰਝ ਹੀ ਹੁੰਦਾ ਐ।
ਹੂੰ ਹੂੰ। ਅੱਛਾ ਪਹਿਲੇ ਐਨੇ-ਐਨੇ ਵੱ ਵੱਡੇ ਹੁੰਦੇ ਸੀ ਪਰਿਵਾਰ ਤੇ ਇੱਕ ਟਾਵਲ ਨਾਲ ਪੂੰਜਦੇ ਸੀ ਸਾਰੇ। ਇਕ ਈ ਟਾਵਲ ਯੂਜ ਕਰਦੇ ਸੀ। ਪਹਿਲੇ ਨੀ ਏਨਾ ਹੁੰਦਾ ਸੀ ਬਈ ਅਲੱਗ-ਅਲੱਗ ਚਾਹੀਦਾ ਹੁਣ ਤੇ ਕੰਘੀ ਵੀ ਅਲੱਗ ਚਾਹੀਦੀ ਏ ਸਭ ਨੂੰ ਆਪਣੀ ਆਪਣੀ ਕੰਘੀ ਚਾਹੀਦੀ ਏ। ਦਾੜੀ ਆਲਾ ਬਰੱਸ਼ ਵੀ ਸਭ ਨੂੰ ਅਲੱਗ-ਅਲੱਗ ਚਾਹੀਦਾ।
ਹਾਂਜੀ-ਹਾਂਜੀ, ਨ‌ਈ ਵੈਸੇ ਅੱਛੀ ਗੱਲ ਵੀ ਐ ਅੱਜ-ਕੱਲ। ਬੱਚੇ ਵੀ ਖਰੇ ਸਕੂਲਾਂ ਚ ਪੜ ਰਹੇ ਨੇ ਚੀਜ਼ਾਂ ਸਿਖਾਈਆਂ ਜਾਂਦੀਆਂ ਓਨਾਂ ਨੂੰ। ਹੈਲਥ ਪਰਪਜ਼ ਤੋਂ ਵੀ ਚਲੋ ਸਹੀ ਏ ਅੱਜ-ਕੱਲ ਬਿਮਾਰੀਆਂ ਵੀ ਏਨੀਆਂ ਚੱਲ ਗਈਆਂ ਹੋਈਆਂ ਨੇ ਨਾ।
ਹਾਂ।
ਤੇ ਸਰੀਰ ਕਮਜ਼ੋਰ ਨੇ ਇੱਕ ਦੂਸਰੇ ਤੋਂ ਜਲਦੀ ਇਨਫੈਕਸ਼ਨ ਕੈਚ ਕਰ ਜਾਂਦੇ ਨੇ।
ਹਾਂ, ਹਾਂ।
ਚਲੋ ਤੁਹਾਡੇ ਉੱਥੇ ਬੜੇ ਸਹੀ ਰੇਟ ਮਿਲਦੇ ਨੇ ਮੈਂ ਸੁਣਿਆ
ਹਾਂ ਫਿਰ ਵੀ ਹਰ ਰੇਟ ਦੀ ਚੀਜ਼ ਅੱਛੀ ਲਵੋਗੇ ਅਤੇ ਮਹਿੰਗੀ ਮਿਲੇਗੀ ਥੋੜ੍ਹੀ ਜ ਘਟੀਆ ਲਓ ਗਏ ਤੇ ਸਸਤੀ ਮਿਲੇਗੀ ਹਰ ਰੇਟ ਦੀ ਚੀਜ਼ ਮਿਲ ਜਾਂਦੀ ਹੈ। ਹਰ ਕੋਈ ਮਹਿੰਗੀ ਵੀ ਨਹੀਂ ਖਰੀਦ ਸਕਦਾ ਹਰ ਕੋਈ ਸਸਤੀ ਵੀ ਨਹੀਂ ਲੈਂਦਾ। ਤੇ ਹਾਂ ਦੋ ਸੋ ਤੱਕ ਅਛਾ ਮਿਲ ਜਾਦਾ ਦੋ ਸਵਾ ਦੋ ਸੌ ਢਾਈ ਸੋ ਤੱਕ ਅਛਾ ਟਾਵਲ ਮਿਲ ਜਾਦਾ ਕੋਟਨ ਵਿਚ ਨਾ ਵਧੀਆ।
ਅਛਾ ਅਛਾ
ਹਾਂ ਫਿਰ ਜਿਹੜੇ ਸਸਤੇ ਹੁੰਦੇ ਨੇ ਉਹਨਾ 'ਚ ਮਿਕਸ ਹੁੰਦੇ ਨੇ
ਮਿਕਸ ਹੁੰਦੇ ਨੇ ਨਾਲੇ ਉਹਨ ਪਾਣੀ ਵੀ ਨੀ ਸੋਖਦੇ ਉਹ
ਹਾਂ ਅਤੇ ਫਿਰ ਕੋਟਨ ਵਿਚ ਹੀ ਠੀਕ ਰਹਿਦੇ ਨੇ ਫਰ ਵਾਲੇ ਕੋਟਨ ਦੀ
ਹਾਂ ਹਾਂ ਹਾਂ
ਅਤੇ ਫਿਰ ਚਾਰ ਲੈਕੇ ਆਈ ਮੈ ਚਾਰ ਦਾ ਰੇਟ ਉਨੇ ਸਹੀ ਲਗ ਗਾ ਲਿਆ ਹਜ਼ਾਰ ਰੁਪਏ ਦੇ ਸਮਝ ਲਓ ਚਾਰ ਪਏ ਮੈਨੂੰ
ਅਛਾ ਅਛਾ ਚਲੋ ਸਹੀ ਪੈ ਗਏ ਨੇ ਫਿਰ ਵੀ
ਹਾਂ
ਵਡੇ ਸਾਈਜ਼ ਦੇ ਲੈਦੇ ਹੁੰਨੇ ਤੁਸੀ
ਹਾਂ ਵੱਡੇ ਕਿਉ ਜੇਟਸ ਨੂੰ ਤਾਂ ਥੋੜ੍ਹਾ ਵਡਾ ਹੀ ਚਾਹੀਦਾ ਹੁੰਦਾ ਨਾ ਤੇ ਆਪਣੇ ਤਾਂ ਮੈ ਛੋਟੇ ਹੀ ਲੈਦੀ ਹਾਂ।
ਹਾਂ ਜੈਂਟਸ ਨੂੰ ਹੁੰਦਾ ਥੋੜਾ
ਹਾਂ ਹੂੰ ਬਾਕੀ ਫਿਰ ਉਥੇ ਹੀ ਬੈਡਸ਼ੀਟਾਂ ਵੀ ਸੀ ਬੈਡਸ਼ੀਟਾਂ ਬੜੀਆਂ ਅੱਛੀਆਂ ਸੀ ਅਤੇ ਹਾਂ ਉਹ ਵੀ ਦੇਖੀ ਆ ਉਹ ਵੀ ਪੰਜ ਸੋ ਤੱਕ ਅਛੀ ਮਿਲ ਜਾਦੀ ਹੈ। ਪੰਜ ਸਾਢੇ ਪੰਜ ਸੋ ਤੱਕ ਪੀਲੋ ਕਵਰ ਨੇ ਨਾਲ ਹਾਂ
ਹਾਂ ਹਾਂ
ਅਤੇ ਇਕ ਹੈਗੀ ਸੀ ਸਾਢੇ ਛੇ ਸੋ ਦੀ ਉਹਦੇ ਵਿਚ ਨਾ ਕੁਸ਼ਨਜ਼ ਸੀ ਨਾਲ ਦੋ ਕੁਸ਼ਨ ਤੇ ਹਾਂ ਬੈੱਡਸ਼ੀਟ ਕੁਸ਼ਨਣ ਵਾਲੀ
ਅਛਾ ਪਿਓਰ ਕੋਟਨ ਦੀ ਸੀ।
ਹਾਂ ਪਿਓਰ ਕੋਟਨ ਦੀ ਅਛੀ ਹੈ ਹੋਰ ਨਾ ਉਹ ਉਹਦੇ ਪੀਲੋ ਕਵਰ ਬੜੇ ਅਛੇ ਬਣੇ ਹੋਏ ਸੀ ਉਹਦੇ ਵਿਚ ਫੋਮ ਵਾਲੀਆਂ ਸਿਲਾਈਆਂ ਲੱਗੀਆਂ ਹੋਈਆਂ ਸੀ- ਉਦੇ ਉਤੇ
ਅਛਾ ਅਛਾ ਫੋਮ ਪਈ ਵੀ ਉਦੀ
ਹਾਂ ਫੋਮ ਪਈ ਹੋਈ ਸੀ ਤੇ ਗਰਮੀਆਂ ਵਾਲੇ ਵੀ ਅਛੇ ਮਿਲ ਜਾਦੇ ਕੋਟਨ ਦੀਆ ਵੀ ਅਛੀਆਂ ਓਰ ਜਿਹੜੀਆਂ ਗਰਮ ਹੁੰਦੀਆਂ ਉਹਦੇ 'ਚ ਤੇ ਰਜਾਈ ਦਾ ਕਵਰ ਬੈਡਸ਼ੀਟ ਔਰ ਪੀਲੋ ਕਵਰ ਉਹ ਵੀ ਬੜੇ ਅਛੇ ਮਿਲਦੇ ਨੇ
ਅਛਾ ਅਛਾ
ਹਾਂ।
ਹਾਂ‌।
ਚਲੋ ਕਈ ਸ਼ਹਿਰਾਂ ਚ ਮਿਲ ਜਾਦੀਆਂ ਨੇ ਚੀਜਾ ਖਰੀਆਂ
ਹਾਂ ਸਭ ਜਗ੍ਹਾ 'ਤੇ ਮਿਲ ਜਾਦੀ ਹੈ। ਬਸ ਇਹ ਇਕ ਬਸ ਚੀਜਾ ਦੀ ਪਹਿਚਾਣ ਹੋਣੀ ਚਾਹੀਦੀ ਹੈ। ਹਰ ਜਗ੍ਹਾ 'ਤੇ ਮਿਲ ਜਾਦੀ ਹੈ ਤੇ
ਤੇ ਕਿਦੇ ਨਾਲ ਜਾਦੇ ਹੋ ਫਿਰ ਤੁਸੀ ਬਾਜ਼ਾਰ?
ਮੈ ਹਾਂ ਕਲੇ ਵੀ ਚਲੇ ਜਾਈਦਾ ਵੇ। ਦਰਾਨੀ ਉਹਦੇ ਨਾਲ ਚਲੀ ਜਾਈਦਾ। ਬੇ ਟੇਟਾ ਫ੍ਰੀ ਹੋਵੇ ਸੰਡੇ ਵਾਲੇ ਦਿਨ ਉਹਦੇ ਨਾਲ ਚਲੇ ਜਾਈਦਾ ਤੇ ਜਿਸ ਤਰ੍ਹਾਂ ਸੰ ਬੱਚੇ ਤਾਂ ਸੰਡੇ ਨੂੰ ਹੀ ਲਿਜਾ ਸਕਦੇ ਨੇ ਨਾ ਤੇ ਵੈਸੇ ਜਾਣਾ ਹੋਵੇ ਤੇ ਮੇਰੀ ਦਰਾਨੀ ਹੈਗੀ ਏ। ਉਹਦੇ ਨਾਲ ਚਲੇ ਜਾਂਦੀ ਆ।
ਅੱਛਾ-ਅੱਛਾ।
ਫੇਰ ਇੱਕ ਦੂਸਰੇ ਦੀ ਪਸੰਦ ਹੋ ਜਾਂਦੀ ਐ। ਲੇਡੀਜ਼ ਜਰਾ ਸਹੀ ਚੀਜ਼ ਲੈਦੀਆਂ ਨੇ। ਇੱਕ ਦੂਸਰੇ ਦੀ ਪਸੰਦ ਤੇ ਬੱਚੇ ਆਪਣੀ ਸਲਾਹ ਨਹੀਂ ਦੇ ਪਾਂਦੇ ਨਾ।
ਹਾਂ-ਹਾਂ-ਹਾਂ। ਉਹ ਵੀ ਹੈ।
ਹਾਂ। ਅਤੇ ਫਿਰ ਘਰ ਦੇ ਕੱਪ ਸੀ। ਚਾਹ ਵਾਲੇ ਕੱਪ ਖਤਮ ਹੋਏ-ਹੋਏ ਸੀ। ਉਹ ਵੀ ਲਿਆਣੇ ਸੀ, ਉਹ ਲੈ ਕੇ ਆਈ ਮੈਂ।
ਹਾਂ। ਰਹਿ ਹੀਏ ਤੁਹਾਡੀ ਦਰਾਨੀ ਨੂੰ ਤੁਸੀਂ ਦੱਸਿਆ ਸੀ ਦਰਾਣੀ ਪੇਕੇ ਗਈ ਹੈ ਤੁਹਾਡੀ।
ਹਾਂ ਦਰਾਣੀ ਰਹਿ ਕੇ ਆ ਗਈ ਏ। ਹੁਣ ਸਕੂਲ ਖੁੱਲ ਗਏ ਨੇ ਨਾ ਅੱਜ ਸਕੂਲ ਵੀ ਚਲੇ ਗਏ ਸੀ ਬੱ ਬੱਚੇ ਉਹਨਾਂ ਦੇ।
ਅੱਛਾ।
ਹਾਂ। ਤੇ ਤੇ ਕੱਲ੍ਹ ਸਾਰਾ ਦਿਨ ਬੱਚਿਆਂ ਦੇ ਤਿਆਰੀ 'ਚ ਲੱਗੀ ਰਹੀ ਏ। ਐਕਟੀਵਿਟੀ ਕਈ ਹੁੰਦੀਆਂ ਨੇ ਬ ਬੱਚਿਆਂ ਦੀਆਂ। ਬਣਾਉਣ ਨੇ ਮਾਵਾਂ ਨੇ ਬਣਾਉਣੀਆਂ ਹੁੰਦੀਆਂ ਨੇ।
ਹਾਂ।
ਉਹ ਬਣਉਂਦੀ ਰਹੀ ਏ ਤੇ ਫਿਰ ਅੱਜ ਸਕੂਲ ਚਲੇ ਗਏ ਨੇ ਬੱਚੇ।
ਅੱਛਾ-ਅੱਛਾ। ਸਾਡਿਆਂ ਦੇ ਕੱਲ੍ਹ ਖੁੱਲਣੇ ਨੇ।
ਅੱਛਾ-ਅੱਛਾ।
ਬਾਕੀ ਮੌਸਮ ਇੱਥੇ ਬੜਾ ਵਧੀਆ ਹੋਏਆ ਅੱਜ। ਥੋੜਾ ਬਾਰਿਸ਼
ਹਾਂ ਅੱਜ ਮੌਸਮ ਇੱਥੇ ਵੀ ਬੜਾ ਅੱਛਾ ਏ। ਗਰਮੀ ਨਹੀਂ ਹੈ। ਅੱਜ ਸਹੀ ਏ, ਹਾਂ।
ਕੱਲ੍ਹ ਬੜੀ ਧੁੱਪ ਸੀਗੀ। ਬਹੁਤ ਤੇਜ਼ ਇੱਥੇ।
ਹਮ।
ਬਾਰਿਸ਼ ਘੰਟਾ ਈ ਆਈ ਏ ਵੈਸੇ ਤੇ।
ਹਾਂ। ਪਰ ਠੀਕ ਏ ਪੱਖੇ ਦੀ ਹਵਾ ਸਹੀ ਲੱਗਦੀ ਪਈ ਏ ਅੱਜ ਨਾ। ਨਹੀਂ ਤਾਂ ਪੱਖੇ ਦੀ ਗਰਮ ਲੱਗਦੀ ਹੈ ਨਾ ਹਵਾ। ਤੇ ਸਹੀ ਲੱਗਦੀ ਪਈ ਅੱਜ। ਹਾਂ ਤੇ ਕੱਲ੍ਹ ਗੁਰਪੁਰਬ ਸੀ ਗੁਰੂ ਹਰਗੋਬਿੰਦ ਸਿੰਘ ਜੀ ਦਾ। ਮਿੱਸੀਆਂ ਰੋਟੀਆਂ ਤੇ ਲੱਸੀ ਦਾ। ਹਾਂ। ਉਹ ਬੜਾ ਸਵਾਦ ਲੱਗਦਾ ਏ।
ਹਾਂ ਗਏ ਹੋਨੇ ਤੁਸੀਂ ਲੈ ਗਏ ਤੁਸੀਂ ਵੀ ਲੈ ਗਏ ਪ੍ਰਸ਼ਾਦੇ।
ਹਾਂ ਮੈਂ ਪ੍ਰਸ਼ਾਦੇ ਲੈ ਗਈ ਸੀ ਬਣਾ ਕੇ ਤੇ ਫਿਰ ਨਾਲ ਦਹੀਂ ਪਿਆਜ਼ ਅਚਾਰ।
ਠੀਕ ਹੈ।
ਤੇ ਬੜਾ ਸਵਾਦ ਲੱਗਦਾ ਹੈ ਬੜਾ ਹੀ ਆਨੰਦ ਆਉਦਾਂ ਹੈ ਖਾਣ ਦਾ ਨਾ ਇਹ ਨਮਕ ਵਾਲੀ ਲੱਸੀ ਹੁੰਦੀ ਹੈ ਦਹੀਂ ਦੇ।
ਕਿ ਬਣਾਓ ਨਾ ਉਹ ਉਂਜ ਈ ਅਲੱਗ ਹੀ ਸਵਾਦ ਆ ਜਾਂਦਾ ਹੈ ਜੀ ਭਾਵੇਂ ਨਾ ਖਾਈਏ
ਹਾਂ ਹਾਂ ਅੱਛਾ ਅਸੀਂ ਵੈਸ ਅਸੀਂ ਵੀ ਕਈ ਵਾਰੀ ਬਣਾ ਲੈਂਦੇ ਹਾਂ ਜੇੈਸੇ ਸਬਜ਼ੀ ਨਹੀਂ ਹੈ ਕੋਈ ਤਾਂ ਅਸੀਂ ਇਸ ਤਰ੍ਹਾਂ ਚਾਰ ਦਾ ਮਸਾਲਾ ਪਾ ਕੇ ਨਾ ਪਿਆਜ਼ ਤੇ ਤੇ ਵੇਸਣ ਵਾਲੀ ਰੋਟੀ ਬਣਾ ਲੈਂਣੇ ਹਾਂ। ਪਿਆਜ਼ ਪਿਊਜ ਪਾ ਕੇ ਅਤੇ ਨਾਲ ਲੱਸੀ ਦਹੀਂ ਵਾਲੀ ਤੇ ਬੜਾ ਸ
ਅੱਛਾ ਜਿਹੜੇ ਲੈ ਕੇ ਗਏ ਸੀ ਉਹ ਵਿੱਚ ਹੀ ਵੇਸਣ ਗੁੰਨ ਲਿਆ ਸੀ ਤੁਸੀਂ
ਹਾਂ ਆਟੇ ਦੇ ਵਿੱਚ ਈ ਪਿਆਜ਼ ਕੱਟ ਲਏ। ਤੇ ਵੇਸਣ ਵਿੱਚ ਪਾ ਲਿਆ ਥੋੜ੍ਹਾ ਨਮਕ ਹਰੀਆਂ ਮਿਰਚਾਂ ਤੇ ਨਮਕ ਅ ਮਿਰਚ ਥੋੜਾ ਮਸਾਲਾ ਜਵਾਏਨ ਨਹੀਂ ਮੈਂ ਨਾ ਫਿਰ ਪ ਪਤਾ ਕੀ ਕਰਦੀ ਹਾਂ ਜਿਸ ਤਰ੍ਹਾਂ ਕੱਲ ਤੇ ਮੈਂ ਇੰਜੇ ਬਣਾ ਲਏ ਸੀ ਜਿਸ ਤਰ੍ਹਾਂ ਫੁਲਕੇ ਬਣਾਈ ਦੇ ਨੇ ਫਿਰ ਥੋੜ੍ਹਾ ਜਿਹਾ ਤਾਲ ਲਿਆ ਸੀ ਉੱਤੇ ਦੇਸੀ ਘਿਓ ਲਗਾ ਕੇ ਤੇ ਜਦੋਂ ਵੈਸੇ ਬਣਾਉਣਾ ਹੁੰਦਾ ਹੈ ਨਾ ਜਿਸ ਤਰ੍ਹਾਂ ਜੈਸੇ ਮੈਂ ਘਰ ਸਬਜ਼ੀ ਦਾਲ ਚੀ ਹੋਏ ਕੋਈ ਹੈ ਹਨਾ ਉਹਦਾ ਟਾ ਗੁਣ ਲਈਦਾ ਕਈ ਵਾਰੀ ਉਹ ਨਾ ਫਿਰ ਮੈਂ ਜਿਸ ਤਰ੍ਹਾਂ ਪਰੌਂਠਾ ਬਣਾਉਂਦੇ ਨੇ ਨਾ ਅ ਅ ਵਿੱਚ ਘਿਓ ਲਗਾ ਕੇ ਨਮਕ ਲਗਾ ਕੇ ਉਹਨੂੰ ਚੋਰਸ ਬਣਾ ਲੈਂਦੇ ਨੇ ਹਾਂ ਉਹ ਵੀ ਬੜਾ ਸਵਾਦ ਲੱਗਦਾ ਏ
ਤੇ ਉਹ ਕਹਿ ਰਹੇ ਸੀ ਕਿ ਜਿਸ ਤਰ੍ਹਾਂ ਜਿਸ ਟਾਈਮ ਆਟਾ ਗੁੰਦੇ ਹੋ ਉਸ ਟਾਈਮ ਜਿਸ ਮੋਨ ਪਾਈ ਦਾ ਤੇ ਥੋੜ੍ਹਾ ਜਿਹਾ ਘਿਓ ਤੇਲ ਵੀ ਪਾਉਂਦੇ ਹੋ ਆਟਾ ਗੁੰਦੇ ਹੋਏ?
ੳ ਨਹੀਂ ਮੈਂ ਨਹੀਂ ਪਾਉਂਦੀ ਹਾਂ ਵੈਸੇ ਪਾਲਓ ਤੇ ਅੱਛਾ ਹੁੰਦ ਦਾ ਹਾਂ ਹਾਂ ਸੋਫਟ ਹੋ ਜਾਏ ਰੋਟੀ ਪਾਓ ਤੇ ਹਨਾ?
ਪਤਾ ਨੀ ਮੈਨੂੰ
ਹਾਂ ਸੋਫਟ ਹੋ ਜਾਂਦੀ ਹੈ ਅਗਰ ਪਾਲੋ ਨਾ
ਹਮ ਹਮ
ਤੇ ਸਵਾਦ ਬਨੇਗੀ ਰੋਟੀ ਮੈਂ ਪਾਇਆ ਤਾਂ ਨਹੀਂ ਸੀ ਵੈਸੇ ਕੱਲ੍ਹ। ਇੰਜੇ ਹੀ ਬਣਾ ਲਏ ਸੀ ਕਿਉਂਕਿ ਛੇਤੀ ਘਿਓ ਨਾਲ ਤਲਨੇ ਹੁੰਦੇ ਨੇ ਨਾ ਫਿਰ ਮੈਂ ਵਿੱਚ ਤੇਲ ਨਹੀਂ ਪਾਇਆ
ਚਲੋ ਅੱਛੀ ਗੱਲ ਹੈ ਤੁਸੀਂ ਲੈ ਜਾਂਦੇ ਹੋ ਮੈਂ ਤਾਂ ਪਤਾ ਨਹੀਂ ਕੁ ਕੁਛ ਨੀ ਕਰ ਪਾਉਂਦੀ ਇੱਥੇ ਕੁਝ ਹਰ ਚੀਜ਼ ਤੋਂ ਅਸੀਂ ਬੜੀ ਦੂਰ ਦੂਰ ਹੋ ਗਏ ਹੋਏ ਆ, ਹਰ ਚੀਜ਼ ਬੜਾ ਦੂਰ ਦੂਰ ਪੈਂਦੀ ਏ ਕਈ ਕਈ ਵਾਰ ਸੋਚ ਣਾ ਪੈਂਦਾ
ਹਾਂ ਗੁਰਦੁਆਰਾ ਵੀ ਦੂਰ ਪੈਂਦਾ ਤੁਹਾਨੂੰ ਐ?
ਬੜੇ ਬੜੇ ਦੂਰ ਨੇ ਜਿਹੜੇ ਗੁਰਦੁਆਰੇ ਨੇ ਉਹਨਾਂ ਚ ਰੌਣਕ ਹੀ ਨਹੀਂ ਹੈਗੀ।
ਅੱਛਾ
ਤੇ--ਬਸ,
ਹਮ
ਤੇ ਨਿਕਲੋ ਤੇ ਕਿੰਨੀ -ਕਿੰਨੀ ਰੈੱਡ ਲਾਈਟਾਂ ਆਂਦੀਆਂ, ਸਾਡਾ ਇੱਕ- ਇੱਕ ਘੰਟਾ ਤੇ ਟੋਟਲ ਰੈੱਡ ਲਾਈਟਾਂ ਤੇ ਲੱਗ ਜਾਂਦਾ ਏ।
ਹਾਂ
ਬਾਕੀ ਕੁਛ ਹਲੇ ਨਵੇਂ ਆ, ਤੇ ਪਤਾ ਵੀ ਨਈ ਚੱਲਦਾ ਕਿੱਥੇ ਕੇੜਾ ਪ੍ਰੋਗਰਾਮ ਹੋ ਰੇਹਾ ਹਹ
ਹਾਂ -ਹਾਂ ਤੁਸੀਂ ਘਾਰ ਬਣਾ ਲੇਆ ਪਰ ਵੈਸੇ ਮੋਬਾਈਲ ਚ ਸਭ ਕੁਛ ਪਤਾ ਲੱਗ ਜਾਂਦਾ, ਤੇ ਘਰ ਈ ਬਣਾ ਕੇ ਖਾ ਲੋੋ ਓਵੀ ਪ੍ਰਸ਼ਾਦ ਈ ਹੋ ਜਾਂਦਾ ਬਾਬਾ
ਹਾਂ
ਆਪ ਖਾ ਲਓ, ਬੱਚੋਆਂ ਨੂੰ ਦੇਦੋ ਹਾਂ ਹਾਂਜੀ, ਚਲੋ ਠੀਕ ਏ ਫੇਰ ਹਨਾ, ਹਾਂਜੀ, ਸਤਿ ਸ੍ਰੀ ਅਕਾਲ,। ਕਾਲਜੀ ਹਾਂਜੀ।